ਹੈਲੋ-
ਹੈਲੋ-
ਹਾਂਜੀ ਸਤਿ ਸ੍ਰੀ ਅਕਾਲ ਜੀ
ਹੈਲੋ
ਸਤਿ ਸ਼੍ਰੀ ਅਕਾਲ ਜੀ
ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
ਹਾਂਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਏ
ਹਾਂਜੀ-ਹਾਂਜੀ ਵਧੀਆ ਜੀ, ਹੋਰ ਸੁਣਾਓ ਕੀ ਕਰ ਰਹੇ ਹੋ।
ਬਸ ਕੁਛ ਨੀ ਬੱਚਿਆਂ ਨੂੰ ਗਏ ਆ ਖੇਡਣ ਥੋੜ੍ਹੀ ਦੇ ਤੇ ਪੰਜ ਦਸ, ਹਾਂਜੀ ਪੰਜ ਦਸ ਮਿੰਟ ਮੈਂ ਫ੍ਰਰੀ ਹੋਈ ਆ, ਮੈਂ ਕਿਹਾ ਜਾਓ ਤੁਸੀਂ ਮੈਨੂੰ ਵੀ ਫਰੀ ਕਰ ਕਰ ਦੋ ਥੋੜ੍ਹੇ ਦਿਨ।
ਓਕੇ-ਓਕੇ, ਆ ਮੈਂ ਵੀ ਬਸ ਹੁਣੇ ਜਸਟ ਫਰੀ ਹੋਈ ਬੱਚਿਆਂ ਨੂੰ ਪੜ੍ਹਾ ਕੇ। ਤੇ, ਮੈਂ ਕਿਹਾ ਜਾਓ ਹੁਣ ਪਾਰਕ 'ਚ ਖੇਲੋ ਤੁਸੀਂ ਵੀ।
ਹਾਂ, ਬੱਚ ਬੱਚੇ ਸਾਰਾ ਦਿਨ ਤੰਗ ਕਰਦੇ ਰਹਿੰਦੇ ਥੋੜਾ, ਸਾਡੇ ਵਾਸਤੇ ਟਾਈਮ ਹੀ ਨਹੀਂ ਹੁੰਦਾ।
ਆਹ, ਬਿਲਕੁਲ ਬਿਲਕੁਲ ਸਹੀ ਗੱਲ ਸਾਡੇ ਤੇ ਪਹਿਲਾਂ ਜਦੋਂ ਪਹਿਲਾਂ ਬੱਚਿਆਂ ਨੂੰ ਸਕੂਲ ਤੋਰੋ। ਫੇਰ ਘਰ ਦੇ ਕੰਮ ਜਦ ਜਦੋਂ ਉਹਨਾਂ ਨੇ ਆਉਣਾ ਏ ਸਾਡੇ ਹਜੇ ਕੰਮ ਮੁੱਕੇ ਹੁੰਦੇ ਆ, ਉਹ ਆ ਵੀ ਜਾਂਦੇ ਆ।
ਇੱਕ ਰਾਤ ਹੁੰਦੀ ਹੈ, ਬਸ ਸਹੀ
ਅਭਲ, ਉਹ ਵੀ ਸੋਣ ਨੂੰ ਹਾਂ। ਮੈਂ ਤੇ ਉਹੀ ਕਈ ਵਾਰੀ ਹੱਸਦੀ ਹੁੰਦੀ, ਮੈਂ ਕਿਹਾ ਰੱਬ ਨੇ ਕੁੱਛ ਸੋਚ ਕੇ ਹੀ ਮਤਲਬ ਦਿਨ ਰਾਤ ਬਣਾਏ ਆ, ਹਨਾ ਹਾਂਜੀ।
ਇਹ ਵੀ ਜੇ ਰਾਤ ਨਾ ਹੁੰਦੀ, ਤੇ ਫਿਰ ਸਾਡਾ ਪਤਾ ਨੀ ਕੀ ਬਣਨਾ ਸੀ।
ਕੀ ਭਣਨਾ ਸੀਗਾ। ਸਰੀਰ ਨੂੰ ਰਿਲੈਕਸ ਦੇਣ ਲਈ ਨਾ ਬਣਾਇਆ
ਹਾਂਜੀ, ਰੱਬ ਸਾਰਿਆਂ ਵੱਲ ਇੱਕ-ਇ ਜੀ ਹੈ ਜੀ, ਉਹ ਕਹਿੰਦੇ ਸਬਦਾ ਮਾਲਿਕ ਏਕ ਹੀ ਹੈ।
ਮਾਲਿਕ ਏਕ ਹੀ ਹੈ, ਬਿਲਕੁਲ ਉਹ ਨੇ ਹਾਂਜੀ। ਜੋ ਆਪਣੇ ਨਾਲ ਅੱਛਾ ਬੁਰਾ ਹੋ ਰਿਹਾ ਸਭ ਕੁਛ ਨਾ ਕੁਛ ਉਹਦੇ ਪਿੱਛੇ ਰੀਜ਼ਨ ਚੱਲਦੇ ਹੀ ਆ ਹਾਂ।
ਓਹ ਹੋ ਹੋਰ ਤੁਹਾਡੇ ਉਥੇ ਮੌਸਮ ਕਿੱਦਾਂ ਦੇ
ਮੌਸਮ ਤੇ ਹੁਣ ਬਹੁਤ ਜ਼ਿਆਦਾ ਗਰਮੀ ਆ।
ਅੱਛਾ।
ਹੁਣ ਤੇ ਹਵਾ ਵੀ ਨਹੀਂ ਮਤਲਬ ਬਿਲਕੁਲ ਵੀ ਚੱਲ ਰਹੀ ਹੈਗੀ।
ਆਇਆ ਸੀ। ਪਾਉਦਾ ਸੂਟ ਬਾਰਿਸ਼ ਸਿਰਫ਼ ਪਾਉਦਾ ਸੂਟ।
ਹਾਂ ਬਸ ਫਿਰ ਤਾਂ ਹੀ ਉਹ ਇੱਥੇ ਜ਼ਿਆਦਾ ਹੀਟ ਲੱਗਣ ਦੇ।
ਹਾਂ ਹੁਣ ਫੇਰ ਧੁੱਪੋ ਕਿਨੀ ਤੇਜ਼ ਹੁੰਦੀ ਹੈ। ਹਾਂਜੀ ਕੀ ਜਾਣ ਦਾ ਟਾਈਮ ਨਹੀਂ ਚੁੱਕਦਾ ਤੇ ਹ ਤੇਜ ਜ ਕੋਈ
ਓਕੇ, ਹਾਂ ਪੂਰੀ ਹੈ, ਪੂਰੀ ਧੁਪ ਮਤਲਬ, ਪੌਣੇ ਅੱਠ ਵਜੇ ਨਾ ਥੋੜੇ ਜਿਹਾ ਦਿਨ ਢਲਣਾ ਸ਼ੁਰੂ ਹੁੰਦਾ ਆ। ਤੇ, ਹੁਣ ਤੇ ਪੂਰਾ ਆਪਣੇ ਉੱਤੇ ਆ ਦਿਨ ਲੱਗਾ ਹੋਇਆ।
ਉਹ ਮੈਨੂੰ ਕਹਿੰਦਾ, ਬੇਟਾ ਛੋਟਾ ਕਹਿੰਦਾ ਮੰਮਾ, ਆਓ ਉਪਰ ਆਓ ਉਪਰ ਕਾਈਟ ਉਡਾਈਏ। ਇੰਨੀ ਧੁੱਪੇ ਮੈਂ ਤੇ ਜਾਨਾ ਨਿ
ਆਪਾਂ ਸੋਚਦੇ ਹਾਂ ਨਾ ਬੱਚਿਆਂ ਨੂੰ ਗਰਮੀ ਲੱਗੂਗੀ ਜੇ ਵੋ ਪਰ ਬੱਚੇ ਨਹੀਂ ਫੀਲ ਕਰਦੇ। ਦੇਖੇ ਗੇ
ਹਾਂਜੀ ਬਸ ਹੁਣ ਜਦੋਂ ਆਉਣੀ ਹੈ ਨਾ ਅਹ ਆਆ ਆਨੀ ਰੱਖੜੀ ਆਉਂਨੀ। ਇਹਨਾਂ ਨੇ ਛਾਤ ਤੋਂ ਥੱਲੇ ਹੀ ਨਹੀਂੀ ਉਤਰਨਾ ਪੂਰਾ ਦਿਨ ਇਹਨਾਂ ਨੇ ਪੰਜ ਵਜੇ ਉੱਪਰ ਚੜ੍ਹਨਾ ਤੇ ਰਾਤੀ ਸੱਤ ਸਾਢੇ ਸੱਤ ਜਾਂ ਅੱਠ ਵੀ ਵੱਜ ਜਾਣਗੇ ਇਹਨਾਂ ਨੇ ਉਸ ਟਾਈਮ ਥੱਲੇ ਆਣਾ।
ਓਕੇ।
ਹਾਂਜੀ ਕਿਉਂਕਿ ਇਹ ਉੱਥੇ ਕਡੇ ਨਾ ਕਾਇਟ ਵਗੈਰਾ। ੜ ਉਡਾਉਂਦੇ ਆ ਨਾ ਇੱਕ ਜਨਮ ਅਸ਼ਟਮੀ ਤੇ ਇੱਕ ਰੱਖੜੀ ਦੇ।
ਓਕੇ।
ਤੇ ਇਹਨਾਂ ਨੂੰ ਪਸੰਦ ਵੀ ਬੜੀ ਆ ਬੱਚਿਆਂ ਨੂੰ।
ਹਮ ਨਹੀਂ ਚਲੋ ਬੱਚਿਆਂ ਨੂੰ ਵਧੀਆ ਵਾ ਜੇ ਆਊਟਡੋਰ ਕਰ ਰਹੇ ਆ ਨਾ ਅਤੇ ਵਧੀਆ ਵਾ ਫੋਨਸ ਨੇ ਤਾਂ ਬੜਾ ਮਤਲਬ ਫਿਰ ਕਰਦੇ ਆ ਨਾ ਖ਼ਰਾਬੀ ਜੇ ਅੰਦਰ ਵੀ ਬਿਠਾਈ
ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ ਆਵਾਜ਼ ਨਹੀਂ ਆ ਰਹੀ।